ਹੈਲੋ।
ਹਾਂਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਤੁਸੀਂ।
ਹਾਂਜੀ ਵਧੀਆ ਵਧੀਆ ਤੁਸੀਂ ਦੱਸੋ
ਹਾਂਜੀ ਵਧੀਆ ਮੈਂ ਵੀ ਵਧੀਆ ਔਰ ਆਪ ਜੀ ਕੀ ਕਰਦੇ ਪੇਹ ਸੀਂ।
ਹੋਰ ਕੀ ਕਰ ਰਹੇ ਸੀ।
ਬਸ ਅਸੀਂ ਸਿਲਾਈ ਦਾ ਕਰਦੇ ਵੀਏ ਸੀ। ਸਲਾਈ।
ਅੱਛਾ ਹੋ ਸਲਾਈ।
ਹਾਂਜੀ ਹਾਂਜੀ ਹੈਗੀ ਹੈ ਹੋਬੀ। ਹਾਂ ਮੈਨੂੰ ਮੈਨੂੰ ਤੇ। ਬੜਾ ਅੱਛਾ ਲੱਗਦਾ ਹੈ ਸਿਲਾਈ ਕਰਨਾ ਤੇ ਮੈਂ। ਰੀ ਲੈਂਨੀ ਹਾਂ। ਬੱਚਿਆਂ ਵਾਸਤੇ ਫਰਾੋਕਸ ਹੋ ਗਈ ਬਲੂਮਰ। ਔਰ ਮੈਂ ਮੇਰੀ ਉਂਜ ਦੂਸਰੀ ਹੋਬੀ ਹੈਗੀ ਹੈ। ਹਰਮੋਨੀਅਮ ਵਜਾਣਾ ਕੀਰਤਨ ਕਰਨਾ।
ਗੱਲ।
ਹੰਜੀ।
ਮਤਲਬ ਤੁਸੀਂ ਪ੍ਰੋਫੈਸ਼ਨਲਦੇ ਹੋ ਕਿ। ੱਥ। ਵਸੇ ਹੀ ਥੋੜਾ।
ਹਾਂਜੀ। ਹਾਂਜੀ।
ਨਈ ਸ਼ੌਕ ਸ ਕਰਦੇ ਹੋ।
ਹੈਲੋ।
ਹੈਲੋ ਚਲਾ ਆਜ।
ਹਾਂਜੀ ਤੁਹਾਡੀ ਵਿੱਚ ਕੱਟਦੀ ਵੀ ਸੀ ਆਵਾਜ਼ ਹਾਂਜੀ ਹਾਂਜੀ ਹੁਣ ਸਹੀ ਆ ਰਹੀ ਹੈ।
ਹੈਲੋ।
ਹੈਲੋ,
ਹਾਂਜੀ, ਆਵਾ ਆਵਾਜ਼, ਆ ਰਹੀ ਅ,
ਹਾਂਜੀ, ਘੱਟ ਰਹੀ ਹੈ ਤੁਹਾਡੀ ਆਵਾਜ਼ ਨਾ ਵਿੱਚ, ਹਾਂਜੀ-ਹਾਂਜੀ, ਹੁਣ ਆ ਰਹੀ ਹੈ, ਹਾਂਜੀ-ਹਾਂਜੀ।
ਮੈਂ ਪੁੱਛ ਰਹੀ ਸੀ ਕਿ ਵੀ ਤੁਹਾਨੂੰ ਮਤਲਬ ਤੁਸੀਂ ਪ੍ਰੋਫੈਸ਼ਨਲ ਕਰਦੇ ਹੋ ਕੀਰਤਨ ਜਾਂ ਫਿਰ ਵੈਸੇ ਤੁਸੀਂ ਸ਼ੌਕ ਦੇ ਤੌਰ ਤੇ ਕਰਦੇ ਹੋ।
ਉਵੇਂ ਸ਼ੌਂਕ ਦੇ ਤੌਰ ਤੋਂ ਛੋਟੇ ਹੁੰਦੇ ਆ, ਤੋਂ ਹੀ ਲਗਨ ਹੈਗੀ ਸੀ ਨਾ ਕੀਰਤਨ ਦੀ, ਹਾਂਜੀ। ਤੋਂ ਹਾਂਜੀ ਸਕੂਲ ਦੇ ਟਾਈਮ ਹਾਂਜੀ ਹਾਂਜੀ ਸ਼ਬਦ ਵੀ ਪੜ੍ਹਦੇ ਹਾਂ। ਸਕੂਲ ਦੇ ਟਾਈਮ ਜਿਵੇਂ ਕੰਪੀਟੀਸ਼ਨ ਹੁੰਦੇ ਸੀ। ਨਾ ਜਿਵੇਂ ਤੁਲਸੀ ਜੈਯੰਤੀ ਗੀਤਾ ਜੈਯੰਤੀ ਸਕੂਲ ਟਾਈਮ ਤੇ ਬਹੁਤ ਹੂੰ, ਹਾਂਜੀ-ਹਾਂਜੀ, ਤੇ ਅਸੀਂ ਫਿਰ ਉਹਦੇ ਵਿੱਚ ਪਾਰਟੀਸਪੇਟ ਕਰਦੇ ਸੀ ਤੇ, ਹੋਰ ਬੱਚਿਆਂ ਨੂੰ ਵੀ ਦੇਖਦੇ ਸੀ ਉਹ ਵੀ ਹਰਮੋਨੀਅਮ ਵਜਾਦੇ ਦੇ ਸੀ ਤੇ ਤਾਂ ਨਾ ਛੋਟੇ ਹੁੰਦਿਆ ਤੋਂ ਹੀ ਮਨ ਵਿੱਚ ਤੇ ਵੀ ਅਸੀਂ ਹਾਰਮੋਨੀਅਮ ਸਿੱਖਣਾ।
ਚਲੋ ਵਧੀਆ ਗੱਲ ਚਲੋ, ਤੁਸੀਂ ਕਰ ਰਹੇ ਹੋ ਤੇ, ਨਾਲੇ ਮੇਰਾ ਵੀ ਮਤਲਬ ਮੈਂਨੂੰ ਤੇ ਟੀਚਿੰਗ ਦਾ ਹੀ ਸ਼ੌਂਕ ਹੈਗਾ ਜ਼ਿਆਦਾਤਰ। ਮੈਂ ਟੀਚਿੰਗ ਕਰਦੀ ਹਾਂ, ਹਾਂਜੀ। ਤੇ ਟਿਊਸ਼ਨਸ ਵਗੈਰਾ, ਟਿਊਸ਼ਨ ਵਗੈਰਾ ਤੇ ਇੰਨੀਆ, ਪੜ੍ਹਾਉਣਾ ਨਾਲੇ ਮੈਨੂੰ ਪੜ੍ਹਨ ਦਾ ਬਹੁਤ ਸ਼ੌਂਕ ਹੈਗਾ ਮੈਂ ਕੁਛ ਨਾ ਕੁਛ ਪੜ੍ਹਦੀ ਰਹਿੰਦੀ ਹਾਂ ਜੀ ਜਿੱਦਾ
ਹਾਂਜੀ।
ਤੇ, ਕੁਝ ਨਾ ਕੁਝ ਵੈਸਟਮੈਸ ਸਟੀਚਿੰਗ ਵਿੱਚ ਵੀ ਇੰਟਰਸਟ ਹੈਗਾ ਏ ਪਰ ਮੈਂ ਮਤਲਬ ਹਾਲੇ ਸਟਾਰਟ ਕਰਨੀ ਹੈ। ਸਿੱਖਣਾ, ਤੇ ਵੈਸੇ ਮੈਂ ਮਤਲਬ ਕਰਾਂਗੀ ਹਲੇ ਸਟਿਚਿੰਗ ਦਾ ਵੀ।
ਠੀਕ ਹੈ ਜੀ।
ਸਟਿਚਿੰਗ ਦਾ ਵੀ ਕਰਾਂਗੀ ਮੈਂ ਸਿੱਖਾਂਗੀ ਮਤਲਬ,
ਬਹੁਤ ਵਧੀਆ ਸਿੱਖੋ ਮੈਨੂੰ ਵੀ ਮਤਲਬ ਅਸੀਂ ਵੀ ਨਾ, ਹਾਂ ਅੱਛਾ।
ਪ੍ਰੋਫੈਸ਼ਨਲ ਸਿੱਖਾਂ ਬਈ ਮੈਨੂੰ ਵਧੀਆ ਹੈ ਬਿਲਕੁ
ਹੂੰ, ਅਸੀਂ ਵੀ ਸਟਿਚਿੰਗ ਕਰਨੇ ਹਾਂ, ਮਤਲਬ ਕਿ ਪ੍ਰੋਫੈਸ਼ਨਲ ਤੇ ਨੀ, ਮਤਲਬ ਟੈਂਪਰੇਰੀ ਹੈਗੀਆਂ ਵੀ ਆਪਣੇ ਵਾਸਤੇ ਬਣਾ ਸਕਦੇ ਹਾਂ ਕੁਛ ਕਰ ਸਕਦੇ ਹਾਂ।
ਹਾਂਜੀ, ਅੱਛਾ।
ਹੂੰ, ਹੋਰ ਤੁਹਾਡੀੇ ਕੀ ਕੀ ਹੋ
ਮੈਂ ਵੀ, ਇਹ ਇਹੀ ਹੋ ਗਈ ਟੀਚਿੰਗ ਕਰਨਾ, ਹਾਂਜੀ, ਕੁਕਿੰਗ ਕਰਨਾ ਵੀ ਹੈ ਥੋੜ੍ਹਾ ਬਹੁਤ ਕੁਕਿੰਗ ਕਰ ਲੈਂਦੀ ਹਾਂ ਮੈਂ ਵੀ। ਵੈਸੇ ਮੈਨੂੰ ਕੁਕਿੰਗ ਵਿੱਚ ਇੰਨਾ ਇੰਟਰਸਟ ਨਹੀਂ ਹੈਗਾ ਪਰ ਮੈਨੂੰ ਮਤਲਬ ਵੈਸੇ, ਥੋੜਾ ਬਹੁਤ ਕਰ ਲੈਂਣੀ ਹਾਂ ਕੁਛ ਮੈਕਰੋਨੀ ਵਗੈਰਾ ਬਣਾਣਾ ਚ ਵੀ ਮੈਂਕਰੋਣੀ, ਪਾਸਤਾ, ਮੈਗੀ ਇਹ ਸਭ ਚੀਜ਼ਾਂ ਮੈਂ ਬਣਾ ਲੈਂਦੀ ਹਾਂ।
ਕਿ ਬਹੁਤ ਵਧੀਆ।
ਹਾਂਜੀ, ਮੈਨੂੰ ਮਤਲਬ ਜਿਵੇਂ ਕੁਝ ਕਦੀ ਦੇਖ ਕੇ ਰੀਲਸ ਵਗੈਰਾ ਮਤਲਬ ਉਹ ਦੇਖ ਕੇ ਉਹ ਹੋ ਜਾਂਦੀ ਨਾ।
ਹੂੰ, ਹਾਂਜੀ-ਹਾਂਜੀ।
ਫੋਨ ਚ ਦੇਖ ਕੇ ਤੇ ਇਸ ਕਰਕੇ ਫਿਰ ਕਦੀ ਮੈਂ ਬਣਾ ਲੈਂਦੀ ਹਾਂ। ਸੋਸ ਪਾਸਤਾ
ਹਾਂਜੀ, ਅੱਜ ਕੱਲ੍ਹ ਦੇਖੋ, ਹਾਂਜੀ ਹਾਂਜੀ ਬਿਲਕੁਲ ਬਿਲਕੁਲ।
ਨਾਲੇ ਮੈਂ ਅਗਰ ਹੈਲਦੀ ਕੁਛ ਬਣਾਣਾ ਏ ਫੇਿਰ ਮੈਂ ਸੂਜੀ ਦੇ ਮੋਮੋਸ ਬਣਾ ਲੈਂਦੀ ਹਾਂ।
ਵਾਓ।
ਹਾਂਜੀ ਡਢੋਕਲਾ ਬਣਾ ਲੈਣੀ ਆ, ਸੂਜੀ ਤੇ ਮੋਮੋਸ ਵੀ ਮਤਲਬ ਕਿ ਬਹੁਤ ਈਜ਼ੀ ਹੈਗੇ ਨੇ। ਮੈਦੇ ਦੀ ਜਗਾ ਸੂਜੀ ਪਾ ਲੋੋ ਸੂਜੀ ਦਾ ਆਟਾ ਗੁਨ ਲੋ ਤੇ ਸਬਜ਼ੀ ਸਬਜ਼ੀਆਂ ਵਗੈਰਾ ਵੈਸੇ ਜਿਵੇਂ ਆਪਾਂ ਕਰਨੇ ਹਾਂ ਚੋਪ ਫਾਈਨ ਚੋਪ ਕਰਕੇ ਉਹਨਾਂ ਨੂੰ ਤੇ ਮਤਲਬ ੳਦਾਂ ਹੀ ਮਿਕਸ ਕਰ ਕੁੁਰ ਕੇ ਤੇ ਮਸਾਲਾ ਜੀ ਆਪਣੇ ਅਕੋਰਡਿੰਗ ਜੋ ਰੱਖਣਾ ਹੈ ਉਹ ਰੱਖ ਕੇ ਤੇ ਵਿੱਚ ਪਨੀਰ ਵੀ ਪਾ ਅਸੀ ਦੋ
ਜੀ।
ਹਮ ਮਿਕਸ ਕਰ ਲੋ।
ਅੱਛਾ ਠੀਕ ਹੈ ਵੈਸੇ ਅੱਛਾ ਹੈ। ਇਸੇ ਬਹਾਨੇ ਬੱਚਿਆਂ ਨੂੰ ਵੈਜੀਟੇਬਲਸ ਵੀ ਦੇਤੀ।
ਪਲੇ ਤੜਕਾ ਲਗਾਉਂਦੇ ਹਾਂ ਸਬਜ਼ੀਆਂ ਦਾ।
ਅੱਛਾ ਹਾਂਜੀ ਹਾਂਜੀ ਹਾਂਜੀ। ਹੈਲੋ, ਹਾਂਜੀ ਹਾਂਜੀ ਹਾਂਜੀ।
ਸੋਸ ਹੀ ਘਰ ਬਣਾ ਲੈਂਦੇ ਅਸੀ ਕਿਉਂਕਿ ਬਾਹਰੋਂ ਦਾ ਤਾਂ ਨੀ ਲੱਗਦਾ ਨਾ ਇਹ ਪਾਇਆ ਹੁੰਦਾ।
ਹਾਂਜੀ। ਆਹੋ ਟਮਾਟਰ ਆਹੋ ਹਾਂਜੀ ਕੁਛ ਉਹ ਟਮਾਟਰ! ਟਰ ਗਲੇ ਸੜੇ ਆਉਂਦੇ ਆ ਕਈ ਵਾਰੀ ਸਾਨੂੰ ਕੀ ਪਤਾ ਤਾਂ ਉਹਨਾਂ ਨੇ ਕਿੱਦਾਂ ਦੇ ਹਾਂਜੀ
ਹੋਛ ਕਿ ਬਿਲਕੁਲ ਹੀ ਟਮਾਟਰ ਪਏਨ ਕੇ ਨਹੀਂ ਪਾਏ ਕਹਿੰਦੇ ਤੇ ਨਹੀਂ ਟਮੈਟੋ ਸੋਸ। ਕੀ ਪਤਾ ਉਹਨਾਂ ਨੇ ਪਾਏ ਨੇ।
ਨਹੀਂ ਪਾਏ ਬਿਲਕੁਲ ਬਿਲਕੁਲ ਸਾਡੇ ਵੀ ਮੰਮੀ ਮੇਰੇ ਬਣਾ ਲੈਂਦੇ ਸਨ।
ਹਾਂ ਕਿਉਂਕਿ ਅੱਜ ਕੱਲ ਮਿਲਦੇ ਆ ਨਾ ਜਿਵੇਂ।
ਹਮ।
ਪਾਊਡਰ ਜਿਵੇਂ ਪਾਊਡਰ ਵਗੈਰਾ ਮਿਲਦੇ ਨੇ ਟਮਾਟਰ ਦਾ ਪਾਊਡਰ ਮਿਲ ਗਿਆ। ਉਹ ਤੇ ਸਾਰੇ ਕੈਮੀਕਲ ਨਾਲ ਹੀ ਬਣਾਏ ਹੁੰਦੇ ਨੇ ਟੇਸਟ ਦੇਣ ਵਾਸਤੇ। ਪਤਾ ਥੋੜ੍ਹੀ ਲੱਗਦਾ ਇਹਨਾਂ ਨੇ ਟਮਾਟਰ ਦਾ ਹੀ ਬਣਾਇਆ ਜਾ ਇਸ ਕਰਕੇ ਅਸੀਂ ਤੇ ਸੋਸ ਵੀ ਘਰ ਹੀ ਬਣਾਨੇ ਹਾਂ।
ਅੱਛਾ। ਮੇਰੇ ਮੰਮੀ ਬਣਾਉਂਦੇ ਸਨ ਸੋਸ ਨਾ ਕੇ ਚਾਪ ਵਾਲੀ ਉਹ ਖੁਦ ਹੀ ਬਣਾ ਲਹਿੰਦੇ ਸੀ। ਅਸੀਂ ਬਚਪਨ ਵਿੱਚ ਵੈਸੇ ਨਹੀਂ ਖਾਧੀ ਟੇਸਟ ਹੀ ਨਹੀਂ ਕੀਤਾ ਬਾਹਰ ਦੀ ਸੋਸ ਦਾ ਬਟ ਜਦੋਂ ਹਨ ਵੱਡ ਹੋਏ ਆ ਉਹਦੇ ਬਾਅਦ ਤੋਂ ਬਸ ਬਾਹਰ ਵੀ ਖਾਂਦੇ ਆ ਜਿਆਦਾਤਰ ਸੋਸ ਵਗੈਰਾ ਪਰ ਹੁਣ ਹੁਣ ਤੇ ਨਹੀਂ ਵੀ ਛੋਟੇ ਹੁੰਦੇ ਆ ਸਾਨੂੰ ਪਤਾ ਹੈ ਮੰਮੀ ਖੁਦ ਬਣਾਉਂਦੀ ਸੀ ਖੁਦ ਬੋਟਲ 'ਚ ਪਾਉਂਦੀ ਸੀ।
ਹਮ।
ਹਾਂਜੀ। ਪਰ ਉਹਦਾ ਟੇਸਟ ਮੈਂ ਕਹਿੰਦੀ ਹਾਂ ਬਿਲਕੁਲ ਅੱਛਾ ਬਿਲਕੁਲ ਪਿਓਰ ਟੇਸਟ ਉਹਦਾ ਪਰ ਉਹ ਵੈਸੇ ਸਟੋਰ ਕਰਕੇ ਵੀ ਰੱਖ ਸਕਦੇ ਸੀ। ਟਮੈਟੋ ਕੈਚਅਪ ਵਾਲੀ ਹੈ ਜੋ! ਘਰ ਬਣਾਈ ਹੈ ਉਹ ਵਾਲੀ ਨੂੰ ਹਾਂਜੀ ਫਰਿੱਜ ਵਿੱਚ ਉਹਨੂੰ ਭਾ ਰੱਖ। ਲੋ ਦੋ ਤਿੰਨ ਮਹੀਨੇ ਤੇ ਕਿੱਧਰ ਨੀ ਜਾਂਦੀ ਸੀ।
ਨਾਲੇ ਹੁਣ ਉਹ ਮਿਓਨੀਜ਼ ਵੀ ਚੱਲ ਗਈ ਨੇ ਮਿਓਨੀਜ਼ ਕਿੰਨੀਆਂ ਰਿਫਾਈਡ ਨਾਲ ਬਣਦੀ ਏ। ਰਿਫਾਈਡ ਔਰ ਓਹ ਮਿਕਸ ਕਰਕੇ ਤੇ
ਬੱਚਿਆਂ ਨੂੰ ਇਹ ਬਣਾ ਕੇ ਦਿੰਦੀ ਹਾਂ ਨਾ ਅਗਰ ਬੱਚੇ ਮੈਕਰੋਨੀ ਵਗੈਰਾ ਮੰਗਦੇ ਨੇ ਅਤੇ ਮੈਂ ਨਾ ਸੂਜੀ ਦਾ ਹੀ ਡੋਅ ਬਣਾ ਕੇ ਨਾ ਉਹਨੂੰ ਮੈਕਰੋਨੀ ਦੀ ਸ਼ੇਪ ਜਿੱਦਾਂ ਮਰਜ਼ੀ ਛੋਟੀ- ਛੋਟੀ ਦੇ ਦਿਉ। ਉਹਨੂੰ ਨਾ ਗਰਮ ਪਾਣੀ ਵਿੱਚ ਬੋਇਲ ਕਰ ਲੈਂਦੀ ਸਾਂ
ਅੱਛਾ ਮਤਲਬ ਜਿੱਦਾਂ ਡੋ ਬਣਾ ਕੇ ਤੇ ਕੋਈ ਵੀ ਸ਼ੇਪ ਦੇ ਕੇ ਉਬਾਲ ਲੋ ਓਹਨੂੰ
ਉਹਨੂੰ ਉਬਾਲ ਲਓ ਉਬਾਲ ਕੇ ਨਾ ਉਹਦੇ ਬਾਅਦ ਜੋ ਅਸੀਂ ਉਹ ਬਣਾਉਣੀ ਉਹਦੀ ਅ ਸੋਸ ਕਹਿ ਰਹੇ ਤੁਸੀਂ।
ਤੇ ਉਹਦੀ ਸ਼ੇਪ ਉਹਦੀ ਸ਼ੇਪ ਉਵੇਂ ਦੀ ਉਵੇਂ ਹੀ ਰਹਿੰਦੀ।
ਜੀ ਉਵੇਂ ਹੀ ਰਹੇਗੀ, ਉਹਨੂੰ ਬੋਇਲ ਕਰੋਗੇ ਨਾ ਤੁਸੀਂ ਉਬਾਲੋਗੇ ਉਹ ਸ਼ੇਪ ਨੂੰ ਉਹ ਉਵੇਂ ਹੀ ਰਹੇਗੀ ਉਬਾਲਣ ਨਾਲ, ਤੇ ਉਹਦੇ ਬਾਅਦ! ਤ ਹਾਂਜੀ ਜੀ ਉਹਦੇ ਬਾਅਦ ਜੋ ਅਸੀਂ ਵਾਈਟ ਸੋਸ ਬਣਾਉਣੀ ਹੈ ਨਾ ਉਹ ਅਸੀਂ ਨਾ ਉਹਦੀ ਬਣਾਉਣੀ ਹੈ ਪਨੀਰ ਦੀ ਪਨੀਰ ਦੇ ਵਿੱਚ ਲਸਣ, ਹਰੀ ਮਿਰਚਾਂ, ਪਾ ਕੇ ਨਾ, ਤੇ ਹਲਕਾ ਜਿਹਾ ਦੁੱਧ ਪਾ ਲਓ ਵਿੱਚ, ਤੇ ਉਹਨੂੰ ਮਿਕਸੀ ਵਿੱਚ ਗ੍ਰਾਇੰਡ
ਹਮ।
ਤੇ ਉਹ ਹਾਂਜੀ, ਹਾਂ ਇਹ ਫਿਰ ਤੁਹਾਡੀ ਕਰੀਮ ਬਣ ਜਾਵੇਗੀ। ਉਹ ਕਰੀਮ ਨੂੰ ਫਿਰ ਮੈਕਰੋਨੀ ਵਿੱਚ ਜਿਵੇਂ ਤੁਸੀਂ ਮੈਕਰੋਨੀ ਨੂੰ ਨਿਕਾਲੋਗੇ ਉਬਾਲ ਕੇ ਦਸ ਮਿੰਟ ਬਾਅਦ ਤੇ ਉਹਨੂੰ ਜਦ ਤੜਕਾ ਲਗਾਓਗੇ ਨਾ, ਉਹਦੇ ਬਾਅਦ ਤੁਸੀਂ ਇਹਨੂੰ ਪਾ ਲੈਂਣਾ, ਤੜਕੇ ਵਿੱਚ ਤੁਹਾਨੂੰ ਪਤਾ ਹੀ ਹੈ ਨੋਰਮਲ ਬਈ, ਜੋ ਟਮਾਟਰ! ਪਿਆਜ਼ ਹਾਂਜੀ, ਹਾਂਜੀ ਬਸ ਉਹਦੇ ਬਾਅਦ ਮੈਂ ਕਰੋਨੀ ਪਾ ਕੇ ਉਹਦੇ ਬਾਅਦ ਨਾਲ ਹੀ ਤੁਸੀਂ ਵਾਈਟ ਸੋਸ ਜੋ ਖੁਦ ਬਣਾਈ ਏ ਉ ਪਾਓ ਦੇਖੋ ਉਹਦੇ ਵਿੱਚ ਕਿੰਨਾ ਪ੍ਰੋਟੀਨ ਹੈ ਜੋ ਤੁਹਾਡੇ ਬੱਚੇ ਨੂੰ ਮਿਲੇਗਾ
ਹਾਂਜੀ ਮੈਂ ਜ਼ਰੂਰ ਟਰਾਈ ਕਰਾਂਗੀ ਏ ਤੇ ਵਧੀਆ ਇਹ ਸਗੋਂ ਤੁਸੀਂ ਮੈਨੂੰ ਦੱਸਿਆ ਕਿ ਸੂਜੀ ਲਗਾ ਸੂਜੀ ਨਾਲ, ਵੀ ਐਦਾ- ਐਦਾ ਬਣ ਜਾਂਦਾ ਏ ਚਲੋ ਵਧੀਆ ਗੱਲ ਏ
ਮੇਰਾ ਮੈਨੂੰ ਵੈਸੇ ਕੁਕਿੰਗ ਦਾ ਵੀ ਸ਼ੌਕ ਹੈਗਾ, ਪਹਿਲੇ ਨਹੀ ਸੀ ਹੁਣ ਬਹੁਤ ਜ਼ਿਆਦਾ ਹੈ ਹਾਂਜੀ, ਦਾਲ ਸਬਜ਼ੀ ਕੁਛ ਵੀ ਏ ਵੀ ਅਸੀਂ ਮਤਲਬ ਕਿ ਸ਼ੌਂਕ ਨਾਲ ਬਣਾਉਦੇ ਹਾਂ ਮਨ ਨਾਲ ਬਣਾਉਦੇ ਆ
ਤਾਂ ਹੀ ਤੁਸੀਂ ਏ ਆਈਡੀਆ ਵੀ ਲੱ ਵੀ ਏ ਨਾ ਮੈਂਕਰੋਨੀ ਵਾਲਾ, ਕਿ ਵੀ ਤੁਹਾਨੂੰ ਪਤਾ ਹੈ ਕਿ ਏਦਾਂ ਮੈਂ ਮੈਂਕਰੋਨੀ ਬਣ ਜਾਏਗੀ।
ਘਰ ਦੀ ਚੀਜ਼ ਕੋਈ ਸਬਜ਼ੀ ਬਣਾਈ ਹੋਏ ਉਹ ਨਹੀਂ ਖਾਣਗੇ। ਇਹ ਫਾਸਟ ਫੂਡ ਦਾ ਕੁਛ ਵੀ ਹੋਏਗਾ ਇਹਨਾਂ ਨੂੰ ਉਹ ਸਵਾਦ ਲੱਗਦਾ! ਫਿਰ ਅਸੀਂ ਕੀ ਕਰਦੇ ਹਾਂ ਵੀ ਜੋ ਹੈਲਦੀ ਚੀਜ਼ਾਂ ਨੇ, ਉਹ ਇਹਨਾਂ ਨੂੰ ਖਵਾਉਣੀ ਆ, ਜੋ ਬੱਚਿਆਂ ਨੂੰ ਫਾਇਦਾ ਦੇ, ਪ੍ਰੋਟੀਨ ਦੇ ਵਿਟੇਮੈਂਟਸ ਦੇ ਜੋ ਵੀ ਹੈ, ਹਾਂਜੀ ਉਵੇਂ ਖਾਂਦੇ ਨਹੀਂ ਬੱਚੇ ਵੈਜੀਟੇਬਲ!
ਹੋਰ ਕੀ, ਐਵੇਂ ਬੱਚੇ ਖਾ ਵੀ ਲੈਣਗੇ! ਵੈਸੇ ਤਾਂ ਖਾਂਦੇ ਵੀ ਨਹੀਂ ਹੈਗੇ। ਬਾਕੀ ਤੁਹਾਡੇ ਨਾਲ ਗੱਲ ਕਰਕੇ ਮੈਨੂੰ, ਬਹੁਤ ਅੱਛਾ ਲੱਗਿਆ।
ਹਾਂਜੀ, ਹਾਂਜੀ ਮੈਨੂੰ ਵੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਅੱਛਾ ਲੱਗਿਆ।